ਹੈਲੋ, ਹਾਂਜੀ ਸਸ਼੍ਰੀ ਕਾਲ ਜੀ।
ਹੈਲੋ।
ਹਾਂਜੀ, ਸਸ਼੍ਰੀ ਕਾਲ ਜੀ।
ਹਾਂਜੀ, ਸਸ੍ਰੀਆ ਕਾਲ ਜੀ।
ਹੋਰ ਕੀ ਹਾਲ? ਹਾਂਜੀ-ਹਾਂਜੀ ਵਦੀਆ ਜੀ, ਤੁਸੀਂ ਸੁਣਾਓ?
ਹਾਂ।
ਕੀ ਕਰ
ਹੋਰ ਕੀ
ਬਸ ਜੀ ਹੁਨੇ ਰੋਟੀ ਬਨਾ ਕੇ ਹਟੇ ਸੀ ਰੋਟੀ ਬਣਾ ਕੇ ਹਟੇ ਸੀ ਤੁਸੀਂ ਸ ਸੁਨਾਓ ਹਾਂਜੀ ਹਾਂਜੀ ਤੁਸੀਂ ਕੀ ਕਰ ਰਹੇ ਸੀ ਹਾਂਜੀ ਹਾਂਜੀ ਕਿਧਰੇ ਆਏ ਸੀ ਬਾਹਰ ਆਏ ਸੀ।
ਮੈਂ ਘਰ ਦੇ ਕਰ ਰਹੀ ਸੀ ਕੰਮ ਹੋਰ ਕੀ ਹਾਂਜੀ ਸਾਡਾ
ਕੀ ਬਨਾ ਲਿਆ ਅੱਜ ਫੇਰ
ਹਾਂ ਅੱਜ ਅਸੀਂ ਬਣਾਈ ਸੀ ਭਿੰਡੀ
ਅੱਛਾ ਅੱਛਾ।
ਭਿੰਡੀ ਫਿਰ ਰੈਤਾ ਪਾਇਆ ਸੀ।
ਅੱਛਾ ਜੀ ਅੱਛਾ ਬਸ ਜੀ ਵਧੀਆ ਤੁਸੀਂ ਦੱਸੋ
ਵਧੀਆ ਠੀਕ ਏ ਸ਼ੁਕਰ ਏ ਬਾਬੇ ਦਾ।
ਸਿਹਤ ਠੀਕ ਹੈ ਤੁਹਾਡੀ
ਹਾਂਜੀ
ਸੇਹਤ ਠੀਕ ਹੈ ਤੁਹਾਡੀ
ਸਿਹਤ ਬਸ ਠੀਕ ਹੈਗੀ ਹੋਰ
ਅੱਛਾ ਅੱਛਾ ਬਸ ਵਧੀਆ ਜੀ ਤੁਸੀਂ ਅਚਾਰ ਪਾ ਲੈਂਦੇ ੳ
ਹਾਂ ਅੱਮ ਦਾ ਅਚਾਰ ਪਾ ਲੈਨੇ ਆ ਅੱਮ ਦਾ ਅਚਾਰ ਪਾਣਾ
ਕਿਵੇਂ ਪਾਂਦੇ ੳ ਅਚਾਰ ਪਾਉਣਾ ਨੀ ਆਂਦਾ ਅੰਮ ਦਾ ਦੱਸਿਓ ਜਰਾ ਸਾਨੂੰ ਵੀ
ਅੱਮ ਦਾ ਅਚਾਰ
ਹਾਂਜੀ ਹਾਂਜੀ ਅੰਬ ਦਾ
ਫੇਰ ਉਹਨਾਂ ਨੂੰ ਉਹ ਤੇ ਕਟੀਆਂ ਕਟਾਈਆਂ ਮਿਲ ਜਾਂਦੀਆਂ ਨੇ।
ਹਾਂਜੀ ਹਾਂਜੀ।
ਕਟਵਾ ਕੇ ਬਜਾਰੋਂ ਲੈ ਆਓ ਤੁਸੀਂ ਘਰ ਆਪਣੇ ਫੇਰ ਉਹਨਾਂ ਨੂੰ ਥੋੜਾ ਜਿਹਾ ਧੁੱਪ ਤੇ ਰੱਖਦੋ ਉਹਨਾਂ ਨੂੰ
ਹਾਂਜੀ।
ਮਸਾਲੇ ਤਿਆਰ ਕਰ ਲੋ ਸੋਂਫ ਤੇ ਮੇਥੀ ਸੌਂਫ, ਨਮਕ, ਮਿਰਚ ਹਲਦੀ ਇਹ ਸਾਰੀ ਚੀਜ਼ਾਂ ਕਲੋਂਜੀ ਪਾਣੀ ਦੇ ਕਲੋਂਜੀ ਪਾ ਲੋ ਕਾਲੇ ਰੰਗ ਦੀ ਹੁੰਦੀ ਹੈ ਨਾ ਬਰੀਕ ਬਰੀਕ ਕਲੋਂਜੀ ਪਾਲੋ ਉਹਨੂੰ ਫੇਰ ਆਪਣਾ ਸਾਰੇ ਮਸਾਲੇ ਮਿਕਸ ਕਰ ਲੋ। ਇੱਕ ਬਰਤਨ ਦੇ ਵਿੱਚ ਉਹਨਾਂ ਨੂੰ ਪੀਸ ਲੋ ਫਿਰ
ਅੱਛਾ ਅੱਛਾ
ਉਹਨਾ ਨੂੰ ਪੀਸ ਲੋ ਕਈ ਤੇ ਪੀਸ ਕੇ ਖਾਂਦੇ ਨੇ ਕਈ ਇੰਜੇ ਉਹ ਖੜਾ ਖਾਂਦੇ ਨੇ ਫੇਰ ਅਪਣਾ ਥੋੜਾ ਜਿਹਾ ਮਤਲਬ ਭਾਵੇਂ ਖੜਾ ਰੱਖ ਲੋੋ ਬਾਕੀ ਮਿਕਸ ਕਰਲੋ ਉਹਨੂੰ ਅੰਬੀਆਂ ਵੀ ਜਿਹੜੀਆਂ ਸੁਕਾਈਆਂ ਸੀ
ਹਾਂਜੀ।
ਉਹਨਾਂ ਨੂੰ ਨਾ ਸੁਕਾ ਲੋੋ। ਉਹ ੳ ਅੰਬੀਆ ਸੁਕਾ ਲਈ ਉਹਨਾ ਨੂੰ ਨਾ ਫੇਰ ਭਾਂਡੇ ਚ ਪਾਲੋ ਜਿਹੜੇ ਖੁੱਲੇ ਭਾਂਡੇ ਚ ਮਸਾਲਾ ਪਾਇਆ ਫੇਰ ਪਾਲੋ ਤੇਲ ਉਹਨੂੰ ਅੱਛੀ ਤਰਹ ਮਲ ਲੋ
ਅੱਛਾ
ਲ ਲ ਲੋ
ਹਾਂਜੀ।
ਅੰਬੀਆਂ ਨੂੰ ਮਲ ਲੋ।
ਹਾਂਜੀ- ਹਾਂਜੀ।
ਫੇਰ ਜਿਹੜੇ ਤੁਸੀਂ ਡੱਬੇ ਵਿਚ ਪਾਣੀ ਏ ਨਾ ਉਸ ਬਰਤਨ ਨੂੰ ਸੁਕਾ ਲੋ, ਸੁਕਾ ਕੇ ਓਹ ਜਿਹੜਾ ਸਮਾਨ ਏ ਇਹਦੇ ਵਿਚ ਪਾ ਦੇਣਾ।
ਹਾਂਜੀ।
ਤਿੰਨ -ਚਾਰ ਦਿਨ ਤੁਸੀਂ ਤੇ ਬਾਹਰ ਰੱਖੋ। ਮਦਲ ਤੋੱ ਕਤੇ ਮਾ ਦੀ ਮੋਟਾ ਲਗਵਾਲ ਤੋਪ। ਤੇ ਧੁੱਪ ਲੱਗਦੀ ਮਾੜੀ ਜੀਹੀ, ਫੇਰ ਉਹਦੇ ਚ' ਥੋੜ੍ਹਾ ਜਿਹਾ ਹੋਰ ਢਲ ਪਾ ਦੋ। ਤੇਲ ਖੁਲਾ ਪਾਓਗੇ। ਤੇ ਨਮਕ ਪੂਰਾ ਪਾਓਗੇ। ਉਹ ਫਰ ਕਦੇ ਵੀ ਅ ਅਚਾਰ ਤੁਹਾਡਾ ਖ਼ਰਾਬ ਨੀ ਹੁੰਦਾ, ਪੂਰਾ ਸਾਲ ਚਲਦਾ।
ਅੱਛਾ- ਅੱਛਾ ਤੇ ਕੁਛ ਹਿਸਾਬ ਹੋਏਗਾ ਨਾ ਕਿੰਨੇ ਆਚਾਰ ਕਿੰਨੇ ਕਿੱਲੋ ਚ' ਕਿੰਨਾ ਤੇਲ ਪੈਣਾ ਕੁਛ ਅੰਦਾਜ਼ਾ
ਹਾਂ- ਹਾਂ ਅਸੀਂ ਜਿਵੇਂ ਪੰਜ ਕਿਲੋ, ਅੰਬੀਆਂ ਲੈਂਦੇ ਹਾਂ। ਉਹਨਾ ਨੂੰ ਸੁਕਾ ਕੇ ਫਿਰ ਚਾਰ ਕਿੱਲੋ ਰਹਿ ਜਾਂਦੀਆਂ ਨੇ। ਸੁੱਕ ਕੇ ਫਿਰ ਚਾਰ ਕਿੱਲੋ ਰਹਿ ਜਾਂਦੀਆਂ ਨੇ, ਚਾਰ ਕਿੱਲੋ ਰਹਿ ਗਈਆਂ ਉਹਨਾਂ ਨੂੰ ਤੋਲ ਲੋੋ। ਫਿਰ ਉਸ ਤੋਂ ਬਾਅਦ ਉਸ ਹਿਸਾਬ ਨਾਲ ਫਿਰ ਤੁਸੀਂ ਸਮਾਨ ਪਾਣਾ। ਅੱਧਾ ਕਿੱਲੋ ਅੱਧਾ ਕਿੱਲੋ ਤੇਲ ਲੈ ਲੋ। ਤੇ ਪਾਈਆ ਤੁਸੀਂ ਸੌਂਫ ਲੈ ਲੋ। ਪਾਈਆ ਅੱਧ ਪਾ ਹਲਦੀ ਲੈ ਲੋ, ਅੱਧ ਪਾ ਮਿਰਚਾਂ ਲੈ ਲੋ।
ਹਾਂ।
ਤੇ ਮੇਥੀ ਲੈ ਲੋ ਪਾਈਆ। ਮਸਾਲਾ ਜਿੰਨਾ ਹੋਏਗਾ ਓਨਾ ਵਧੀਆ ਹੈਗਾ। ਨਮਕ ਥੋੜ੍ਹਾ ਜਿਹਾ ਤੇਜ਼ ਪਾਉਣਾ ਕਿਉਂ ਅਚਾਰ ਫਿਰ ਖਰਾਬ ਨੀ ਹੁੰਦਾ ਹੈਗਾ।
ਹਾਂਜੀ। ਹੋਰ ਜੀ ਹੋਰ
ਫੇਰ ਨਾ, ਹਾਂ ਅਚਾਰ ਫਿਰ ਮਸਾਲਾ -ਮਸਾਲਾ ਪੂਰਾ ਹੋਏਗਾ ਨਾ। ਨਮਕ ਪੂਰਾ ਹੋਏਗਾ ਤੇ ਅਚਾਰ ਤੁਹਾਡਾ ਖ਼ਰਾਬ ਨੀ ਹੁੰਦਾ। ਉਹ ਫਿਰ ਪੂਰਾ ਸਾਲ ਚੱਲਦਾ ਹੈਗਾ। ਹੋਰ, ਆਪਣਾ ਮਿਰਚਾਂ ਦਾ ਅਗਰ ਤੁਸੀਂ ਪਾਣਾ ਤੇ ਮਿਰਚਾਂ ਲੈ ਲੋ, ਹਰੀਆਂ ਮਿਰਚਾਂ ਲੈ ਲੋ, ਉਹਨਾਂ ਨੂੰ ਧੋਲੋ। ਧੋ ਲੋ, ਧੋ ਕੇ ਫੇਰ ਉਸ ਤੋਂ ਬਾਅਦ ਉਹਨਾ ਨੂੰ ਨਾ, ਹਵਾ ਲਵਾ ਲੋ ਜਿਹੜ ਮਤਲਬ ਪੂੰਜ ਲੋ ਚੰਗੀ ਤਰ੍ਹਾਂ, ਪੂੰਜ ਕੇ, ਫੇਰ ਉਹਨਾ ਚੀਰ ਪਾ ਲੋ। ਕਈ ਤੁਸੀਂ ਖਾਣਾ ਆ ਕਿ ਨਵੇਂ ਮਸਾਲੇ ਵਾਲਾ ਜਾਂ ਤੇਲ ਵਾਲਾ।
ਤੇਲ ਵਾਲੇ
ਉਹ ਆਪਣਾ ਨਾ, ਤੇਲ ਵੱਲ, ਤੁਸੀਂ ਤੇਲ ਲੈਲੋ ਕੜਾਹੀ ਤੇਲ ਰੱਖ ਦੇਖੋ, ਮਸਾਲੇ ਉਹਦੇ ਚ ਪਲੋ ਨਮਕ, ਮਿਰਚ, ਹਲਦੀ, ਅਮਚੂਰ।
ਹਾਂਜੀ।
ਉਹਨਾਂ ਨੂੰ ਉਹਨਾਂ ਮਸਾਲਿਆਂ ਨੂੰ ਉਸ ਮਿਰਚਾਂ ਦੇ ਵਿੱਚ ਭਰ ਦਿਓ। ਭਰ ਕੇ ਕੜਾਹੀ ਤੇਲ ਪਾਓ ਤੁਸੀਂ। ਤੇਲ ਪਾਓ। ਥੋੜ੍ਹਾ ਜਿਹਾ, ਜ਼ਿਆਦਾ ਨਹੀਂ ਪਾਉਣਾ ਹੈਗਾ ਮਦਦ ਤਰਦਾ ਨਹੀਂ ਕਰਨਾ ਹੈਗਾ।
ਹਾਂਜੀ- ਹਾਂਜੀ।
ਉਸ ਤੇਲ ਦੇ ਵਿੱਚ ਤੁਸੀਂ ਉਹ ਮਿਰਚਾਂ ਪਾ ਦੇਣੀਆਂ ਨੇ। ਉਹ ਦੋ ਤਿੰਨ ਵਾਰੀ ਪਲਟਣਾ ਨੂੰ ਜਿਆਦਾ ਨੀ ਮਤਲਬੁਣ ਗਲਉਣੀਆਂ, ਮਤਲਬ ਜਿਆਦਾ ਨੀ, ਜਿਆਦਾ ਨਾ ਗੱਲ ਜਾਣ। ਖੜੀਆਂ- ਖੜੀਆਂ ਰੈਣ ਫੇਰ, ਉਹਨਾ ਨੂੰ ਫੇਰ ਤੁਸੀਂ ਉਤਾਰ ਦੋ।
ਠੀਕ।
ਉਤਾਰ ਕੇ ਠੰਡੀਆਂ ਹੋ ਜਾਣਗੀਆਂ ਪਲਟਾ- ਪਲਟੂ ਕੇ ਤੁਸੀਂ ਬੋਤਰ ਚ' ਪਾਲੋ। ਖੁੱਲੇ ਭਾਂਡੇ ਵਿਚ ਪਾਲੋ, ਉਹਨਾਂ ਨੂੰ ਤੋਂ ਬੰਦ ਕਰਦੋ, ਬਸ ਫਰੇਜ ਚ ਰੱਖਦੋ, ਜਦੋਂ ਦਿਲ ਕਰੇ ਆਪਨਾ ਕੱਢ ਕੇ ਖਾ ਲੋ ਤੁਸੀਂ।
ਅੱਛਾ, ਫਰਿੱਜ ਚ ਰੱਖਨੀ ਏ, ਧੁਪ ਵਗੈਰਾ ਨੀ ਲਾਨੀ ਉਨੂੰ।
ਹਾਂ ਨਾ-ਨਾ ਏਨੂੰ ਧੁੱਪ ਨੂੰ ਲੋੜ ਹੈਗੀ।
ਅੱਛਾ, ਅੱਛਾ ਜੀ, ਠੀਕ।
ਓ ਅੰਬ ਦਾ ਚਾਰ ਦੱਸੇਆ, ਏ ਮਰਚਾਂ ਦਾ ਚਾਰ ਹੈਗਾ।
ਹਾਂਜੀ -ਹਾਂਜੀ ਅਸੀਂ ਬੜਾ
ਇੱਕ ਮ ਹਾਂ ਇਕ ਮਰਚਾਂ ਦਾ ਆਚਾਰ ਏ। ਨੀਂਬੂ ਵਾਲਾ।
ਅੱਛਾ ਜੀ, ਓ ਓ ਵੀ ਦੱਸ ਦੋ ਫੇਰ।
ਚੀਰ ਪਾਲੋ ਹਾਂ, ਚੀਰ ਪਾਲੋ ਤੇ ਆਪਨਾ ਨਮਕ ਪਾ ਲਓ ਵਿੱਚ ਖਾਲੀ।
ਅੱਛਾ ਜੀ।
ਮਿਰਚਾਂ ਦੇ ਨਮਕ ਖਾਲੀ ਪਾਨਾ, ਹੋਰ ਕੁਛ ਨੀ ਪਾਨਾ, ਤੇ ਨਿੰਬੂ ਕੱਟ ਕੇ ਉਸ ਪਾ ਬਰਤਨ ਦੇ ਵਿੱਚ-ਮਤਲਬ ਮਰਤਬਾਨ ਦੇ ਮਿਰਚਾਂ ਪਾਓ ਤੇ ਨਿੰਬੂ ਦੇ ਟੁਕੜੇ ਛੋਟੇ, ਛੋਟੇ ਕਰਕੇ ਵਿੱਚ ਪਾ ਦੋ, ਔਰ ਦੋ- ਤਿੰਨ, ਦੋ -ਤਿੰਨ ਨਿੰਬੂ ਲੈਲੋ। ਉਨਾ ਨੂੰ ਕੱਟ ਕੇ ਉਦਾ ਨਿਚੋੜ ਲਓ। ਰਸ ਸਾਰਾ ਕੱਢ ਲਓ ਉਦਾ, ਉਦੇ ਵਿੱਚ ਓ ਗੱਲ ਜਾਨਗੀਆਂ ਮਿਰਚਾਂ ਵੀ ਤੇ ਨਿੰਬੂ ਵੀ।
ਅੱਛਾ, ਅੱਛਾ ਓ ਤਾਨੂੰ ਅ ਖੱਟੇ-ਮਿੱਟੇ ਵਾਲਾ ਨਿੰਬੂ ਦਾ ਚਾਰ ਆਂਦਾ ਪਾਨਾ।
ਹਾਂ, ਖੱਟਾ -ਮੀਠਾ ਵੀ ਆਂਦਾ।
ਹਾਂਜੀ, ਓ ਕਿਵੇਂ ਬਨ, ਓ ਕਿਵੇਂ ਪਾ ਲੈਂਦੇ ਓ? ਓ ਵੀ ਦੱਸ ਦੋ। ਵੀ ਆਪਾਂ ਬਨਾਵਾਂਗੇ, ਨਈ, ਨਈ, ਨਈ ਨਿੰਬੂ ਦਾ ਹੀ ਪਾਨਾ ਸੀ, ਖਾਂਦਾ ਨੀ।
ਨਿੰਬੂ ਦਾ, ਨਿੰਬੂ ਦਾ ਸਾਡਾ ਤਾਂ ਬੜਾ ਪੁਰਾਣਾ ਪੇਆ। ਪੰਜ, ਪੰਜ ਸਾਲ ਦਾ ਘੱਟੋ-ਘੱਟ ਪੁਰਾਨਾ ਪੇਆ, ਖਰਾਬ ਨੀ ਹੁੰਦਾ ਓ।
ਅੱਛਾ, ਖੱਟਾ-ਮਿੱਠਾ ਜੋ ਆਂਦਾ, ਕਹਿੰਦੇ ਪੇਟ ਦਰਦ ਹੁੰਦੀ ਹੈ ਨਾ ਓ ਖਾ ਲੋ ਫ਼ਰਕ ਪੈ ਜਾਂਦਾ, ਹਾਂਜੀ-ਹਾਂਜੀ ਜਵੈਨ ਵਾਲਾ।
ਹਾਂ।
ਹਾਂਜੀ, ਓ ਕਿਵੇਂ ਪੈਂਦਾ ਜੀ?
ਔਰ ਨਿੰਬੂ ਲੈ ਲੋ ਤੁਸੀਂ, ਸਾਬਤ ਨਿੰਬੂ ਲੈ ਲਓ, ਧੋ ਲੋ ਉਨਾਂ ਨੂੰ ਪੂੰਜ ਲੋ ਉਨਾ ਨੂੰ ਅਛੀ ਤਰ੍ਹਾਂ ਪੂੰਜ ਲੋ। ਮਤਲਬ ਪਾਨਾ ਨਾ ਲੱਗੇਆ ਹੋਵੇ, ਫੇਰ ਉਨਾ ਨੂੰ ਗੋਦ ਲੋ। ਚਾਕੂ ਲੈ ਕੇ ਨਾ ਗੋਦ ਲਓ, ਉਨਾ ਨੂੰ ਮਤਲਬ ਕੱਟਨਾ ਨੀ ਹੈਗਾ ਗੋਦਨਾ। ਫੇਰ ਆਪਨਾ ਉਦੀ ਓ ਆਪਨਾ ਚਾਸ਼ਨੀ ਬਨਾ ਹਾਂ ਜੇ ਗੋਦ ਲੈਨੀ ਉਦੀ ਮੂਰੀਆਂ- ਮੂਰੀਆਂ ਹੋ ਜਾਨੀਆਂ ਨਾ, ਉਨਾ ਚ ਫੇਰ ਓ ਰਸ ਚਲਾ ਜਾਏਗਾ ਜਿਹੜਾ ਬਨਾਓਗੇ, ਤੁਸੀਂ ਨਾ ਰਸ ਤੇ ਗੁੜ ਲੈ ਕੇ ਤੇ ਆਪਨਾ ਉਦੀ ਚਾਸਨੀ ਬਨਾ ਲੋ, ਤੇ ਨਮਕ, ਮਿਰਚ ਤੇ ਆਪਨਾ ਨਮਕ, ਮਿਰਚ, ਜਵੈਂਨ
ਅੱਛਾ ਜੀ।
ਏਅ ਪੈਨੀ, ਓ ਉਦੇ ਚ ਪਏਗੀ ਓ ਆਪਨਾ ਸਮਾਨ ਉਦੇ ਵਿੱਚ ਪਾ ਦੇਨਾ, ਨਿੰਬੂ ਜੇੜੇ ਨੇ ਓ ਵੀ ਉਦੇ ਵਿੱਚ ਪਾ ਦੇਨੇ ਨੇ। ਤੇ ਠੰਡਾ ਕਰਕੇ ਸਾਫ-ਸੁਥਰੇ ਮਰਤਵਾਨ ਵਿੱਚ ਪਾ ਲੋ, ਜੇ ਤੋਪ ਕੇ ਤੇ ਉਦੇ ਵਿੱਚ ਪਾਓ, ਸੁਕਾ ਕੇ ਬਿਲਕੁਲ ਪਾਨੀ ਨਾ ਲੱਗੇ।
ਹਾਂਜੀ-ਹਾਂਜੀ।
ਤੇ ਆਪਣਾ ਉਹਦੇ ਵਿੱਚ ਪਾਲੋ ਤੁਸੀਂ ਤਾਡਾ ਚਾਰ ਬਣ ਜਾਏਗਾ।
ਅੱਛਾ ਜੀ।
ਕਿਸੇ ਨਾਲ ਖਾਓ।
ਹਾਂਜੀ ਇਹ ਕਿੰਨੇ ਦਿਨ ਤੱਕ ਨਾ ਤਿਆਰ ਹੋ ਜਾਂਦਾ ਵੈਸੇ ਆ ਮਤਲਬ ਖੱਟੇ ਮਿੱਠੇ ਵਾਲਾ।
ਐ ਲੱਗੇਗਾ ਹੁਨ ਪੰਦਰਾਂ ਦਿਨ ਲੱਗ ਜਾਣਗੇ ਇਹਨੂੰ ਭਾਵੇਂ ਤੁਸੀਂ ਧੁੱਪ ਤੇ ਰੱਖ ਦੋ। ਇਹਨੂੰ ਧੁੱਪ ਲਵਾ ਲੈਣਾ ਤੁਸੀਂ। ਹਾਂ ਇਹਨੂੰ ਧੁੱਪ ਲਵਾਓ ਤੁਸੀਂ ਖ਼ਰਾਬ ਨੀ ਹੋਏਗਾ। ਸਾਡੇ ਕੋਲ ਪੰਜ ਸਾਲ ਦਾ ਪੁਰਾਣਾ ਪਿਆ ਹੋਇਆ।
ਅੱਛਾ ਜੀ ਹਾਂਜੀ, ਹਾਂਜੀ।
ਜਵੈਨ ਜਿਹੜੀ ਹੈ ਨਾ ਜਵੈਨ ਕਾਲਾ ਨਮਕ ਜਵੈਨ ਦੂਜਾ ਨਮਕ ਤੇ ਆਪਣਾ ਹਲ ਇਹ ਜੋ ਮਿਰਚਾਂ ਕਾਲੀ ਮਿਰਚ ਵਿੱਚ ਪਾ ਲਉ ਸਵਾਦ ਹੋਰ ਵੱਧ ਜਾਏਗਾ ਹਿੰਗ ਜਰਾ ਜੀ ਪਾ ਲਉ।
ਅੱਛਾ ਜੀ ਅੱਛਾ।
ਹਲਕਾ ਲੱਗੇਗਾ ਤੁਹਾਨੂੰ ਤੇ ਐ ਸਾਰਾ ਨਿੰਬੂ ਦਾ ਕੱ ਖਟਾ ਮਿੱਠਾ ਬਣ ਜੇਗਾ। ਜੋ ਨਮਕ ਵਾਲਾ ਪਾਉਣਾ, ਤੇ ਟੁਕੜੇ ਕੱਟ ਕੇ ਉਹਦੇ ਵਿੱਚ। ਵਿੱਚ ਨਮਕ ਪਾ ਦੋ, ਤੇ ਮਰਤਬਾਨ ਵਿੱਚ ਪਾ ਦੋ, ਬਸ ਉਹ ਆਪਣੇ ਆਪ ਹੀ। ਗਲ ਜੇਗਾਂ ਨਮਕ ਦੇ ਨਾਲ ਤੇ ਨਮਕ। ਨਮਕ ਵਾਲੇ ਨਿੰਬੂ ਬਣ ਜਾਣਗੇ ਤੁਹਾਡੇ ਉਹ ਆਪਣਾ। ਰੋਟੀ ਨਾ ਖਾਓ, ਨਾਸਤੇ ਚ ਖਾਓ, ਜਿਵੇਂ ਮਰਜ਼ੀ ਖਾਓ ਤੁਸੀਂ।
ਹਾਂਜੀ-ਹਾਂਜੀ ਬਸ ਅਸੀ-ਅਸੀਂ ਵੀ ਬਣਾਾਵਾਂਗੇ ਹੁਣ। ਅੱਛਾ ਫਰਿੱਜ ਚ ਰੱਖਣਾ ਉਹਨੂੰ ਵੀ?
ਸਾਰੇ ਸਾਲ ਤੁਸੀਂ ਫਰਿੱਜ ਹੀ ਰੱਖਣੇ, ਬਾਹਰ ਰੱਖੋਗੇ ਤੇ ਖਰਾਬ, ਉੱਲੀ ਲੱਗ ਜਾਏਗੀ।
ਅੱਛਾ ਜਿਨੇ ਜੇ ਤੁਸੀਂ ਖੱਟਾ ਮਿੱਠਾ ਦੱਸਿਆ, ਉਹ ਤੇ ਬਾਹਰ ਰੱਖ ਹੀ ਸਕਦੇ ਆ ਨਾ, ਕਿ ਉਹ ਵੀ ਫਰਿੱਜ ਚ ਲਾਣਾ?
ਖੱਟਾ ਮਿੱਠਾ ਕਿਸ ਚੀਜ਼ ਦਾ?
ਜੋੇ ਤੁਸੀਂ ਮੈ ਨਿੰਬੂ ਦਾ ਚਾਰ ਹੁਣ ਦੱਸਿਆ ਖੱਟਾ ਮਿੱਠਾ, ਉਹ ਵੀ ਫਰਿੱਜ ਚ ਲਾ ਕੇ ਰੱਖਣਾ?
ਉਹ ਤੇ ਭਾਵੇਂ ਬਾਹਰ ਰੱਖ ਲੋੋ ਤੁਸੀਂ ਬਣ ਜਾ ਤਿਆਰ ਹੋ ਜਾਵੇ ਨਾਂ ਮਹੀਨੇ
ਹਾਂਜੀ-ਹਾਂਜੀ ਔਰ ਅੰਬ ਦਾ ਵੀ ਬਾਹਰ ਰੱਖਣਾ, ਉਹ ਵੀ ਫਰਿੱਜ ਚ ਨਹੀ ਲਾਉਣਾ।
ਆਮਦਾ ਥੋੜ੍ਹੀ ਦੇ ਵਾਹ ਆ ਕੇ ਧੁੱਪ ਲਵਾ ਕੇ ਨਾ ਦੋ ਤਿੰਨ ਦਿਨ, ਫੇਰ ਤੇਲ ਪਾਉਣਾ ਵਿੱਚ ਖੁੱਲਾ ਤੇਲ ਪਾਉਣਾ ਜੀ। ਮਤਲਬ ਜਿਹਦੇ ਅੰਬੀਆਂ ਡੁੱਬ ਜਾਣ। ਜੀਹਦੇ ਵਿੱਚ ਅੰਬੀਆਂ ਡੁੱਬ ਜਾਣ ਕਿ ਅਗਰ ਤੇਲ ਘੱਟ। ਘੱਟ ਹੋਏਗਾ, ਨਮਕ ਘੱਟ ਹੋਏਗਾ ਤੇ ਤੁਹਾਡਾ ਅਚਾਰ ਖਰਾਬ ਹੋ ਜਾਵੇਗਾ ਸਾਡਾ।
ਅਚਾਰ ਜੋੇ ਤੁਸੀਂ ਚਾਰ ਪੰਜ ਕਿੱਲੋ ਦੱਸਦੇ ਪਏ ਓ ਅੰਬੀਆਂ ਹੋਈਆਂ ਚਾਰ ਕਿੱਲੋ ਰਹਿ ਜਾਣਗੇ ਹਿਸ ਕੇ। ਉਹਦੇ ਚ ਨਮਕ ਕਿੰਨਾ ਪਾਉਣਾ? ਇੱਕ ਕਿੱਲੋ ਜਿੰਨਾ ਪਾਉਣਾ? ਇੱਕ ਕਿੱਲੋ ਜਿੰਨਾ ਨਮਕ ਪਾ ਦੀਏ?
ਨਾ-ਨਾ ਤੁਸੀਂ ਉਹਦੇ ਚ। ਡੇਢ ਪੌਣੇ ਦੋ ਸੌ-ਪੌਣੇ ਦੋ ਸੌ ਗ੍ਰਾਮ ਪਾ ਦਿਉ ਨਮਕ।
ਅੱਛਾ ਜੀ ਅੱਛਾ।
ਤੇ, ਸੌ ਗ੍ਰਾਮ ਮਿਰਚਾਂ ਪਾ ਦੋ।
ਹਾਂਜੀ।
ਸੌ ਕੁ ਗ੍ਰਾਮ ਹਲਦੀ ਪਾ ਦੋ।
ਅੱਛਾ ਜੀ ਅੱਛਾ।
ਹੋਰ ਕੀ ਮੇਥੀ ਪਾ ਲਓ ਮੇਥੀ ਪਾਾਲੋ ਜ਼ਿਆਦਾ ਕਿਉ ਅਚਾਰ ਦਾ ਮਸਾਲਾ ਜ਼ਿਆਦਾ। ਮੇਥੀ ਦਾਣਾ ਜਿਹੜਾ ਖਾਈਦਾ ਹੈਗਾ ਹੈ। ਓਹ ਵਾਲਾ, ਕਲੋਂਜੀ ਪਾ ਲੋ ਥੋੜੀ ਜਿਹੀ। ਥੋੜੀ ਜਿਹੀ ਕਲੋਂਜੀ ਪਾ ਦੋ ਕਾਲੀ ਵਾਲੀ।
ਹਾਂਜੀ -ਹਾਂਜੀ।
ਹਾਂ, ਉਹ ਪਾਉਣੀ ਏ ਤੇ ਅਚਾਰ ਤੁਹਾਡਾ, ਤਿਆਰ ਹੋ ਜਾਣਾ।
ਠੀਕ ਹੈ ਜੀ, ਇਹ ਕਿੰਨੇ ਦਿਨ ਧੁੱਪ ਲਵਾਉਣੀ ਹੋਏਗੀ ਇਹਨਾਂ ਨੂੰ।
ਤਿੰਨ ਚਾਰ ਦਿਨ ਲਗਾਓ,। ਫਿਰ ਉਸ ਤੋਂ ਬਾਅਦ ਆਪਣਾ, ਬੰਦ ਕਰ ਦਿਉ। ਚੰਗਾ ਫੇਰ ਬਾਅਦ ਦੀ ਗੱਲਾਂ ਕਰਾਂਗੇ ਫਿਰ, ਠੀਕ ਹੈ ਜੀ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।